ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਜੀ ਹੋਰ ਤੁਸੀਂ ਕਿਵੇਂ ਹੋ
ਅਸੀਂ ਵੀ ਵਧੀਆ ਕੀ ਕਰਦੇ ਪਏ ਸੀ
ਅਸੀਂ ਰਸ ਹੁਣ ਸੋਣ ਦੀ ਤਿਆਰੀ ਕਰ ਰਹੇ ਸੀ ਮੈਂ ਕਿਹਾ ਪਹਿਲਾਂ ਫ਼ੋਨ ਕਰ ਲਈਏ ਇੱਕ ਅਧੇ ਫਰੈਂਡ ਨੂੰ ਯਾਦ ਕਰ ਲਈਏ
ਅਸੀਂ ਤਾਂ ਟੀ ਵੀ ਦੇਖ ਰਹੇ ਸੀਗੇ ਅਸੀਂ ਲੇਟ ਹੀ ਸੌਂਦੇ ਆ
ਅੱਛਾ ਇੰਨੀ ਲੇਟ
ਹੋਰ ਕੀ ਹਜੇ ਛੁੱਟੀਆਂ ਪਈਆਂ ਹੋਈਆਂ ਨਾ
ਅੱਛਾ-ਅੱਛਾ ਅ ਅੱਛਾ ਠੀਕ ਹੈ ਹੋਰ ਦੱਸੋ ਕੀ ਚੱਲਦਾ ਪਿਆ ਅੱਜ ਕੱਲ੍ਹ ਛੁੱਟੀਆਂ ਚਿ
ਕੁਛ ਨੀ ਬਸ ਘਰੇ ਬੈਠੇ ਹੁੰਦੇ ਆ ਟੀ ਵੀ ਦੇਖਦੇ ਰਹਿੰਦੇ ਆ ਤੇ ਵੀ ਛੱਡੀ ਹੈਗਾ ਫੋਨ ਫੜ ਲੈਂਦੇ ਆ
ਅੱਛਾ ਅੱਛਾ ਠੀਕ ਹੈ ਹੋਰ ਤੁਸੀਂ ਕੀ ਕਰ ਲੈਂਦੇ ਡਰੈਂਗ ਡਰੂੰਗ ਬਣਾ ਲੈਂਦੇ ਤੁਸੀਂ
ਹਾਂਜੀ
ਅੱਛਾ
ਹਾਂਜੀ
ਠੀਕ
ਤੁਹਾਡੇ ਕਿੰਨੇ ਬੱਚੇ ਆ
ਮੇਰੇ ਤਿੰਨ ਬੱਚੇ ਆ ਜੀ
ਇੱਕ ਮੁੰਡਾ ਕੇ ਦੋ ਮੁੰਡੇ
ਇੱਕ ਮੁੰਡਾ ਹੈ ਜੇ ਦੋ ਕੁੜੀਆਂ ਹੂੰ ਹੋਰ?
ਕੀ ਬਣਾਇਆ ਤੁਸੀਂ?
ਅਸੀਂ ਬਣਾਏ, ਕਾਲੇ ਚਨੇ। ਤੁਸੀ ਖਾ ਲੇਂਦੇ?
ਹਾਂਜੀ।
ਹੈਲੋ! ਹਾਂਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ- ਹਾਂਜੀ। ਸਤਿ ਸ੍ਰੀ ਅਕਾਲ।
ਹੋਰ ਜੀ, ਠੀਕ ਹੋ ਜੀ?
ਹਾਂਜੀ, ਵਧੀਆ। ਤੁਹੀ ਦੱਸੋ?
ਹਾਂਜੀ, ਅਸੀਂ ਵੀ ਵਧੀਆ ਜੀ‌। ਹੋਰ ਜੀ, ਕੀ ਕਰਦ ਤੁਸੀਂ?
ਕੁਛ ਨੀ ਜੀ ਬਸ, ਰੋਟੀ ਪਾਣੀ ਖਾਕੇ ਪੈਣੀ ਥੋੜੀ ਜਹੀ
ਅੱਛਾ- ਅੱਛਾ। ਹਾਂਜੀ ਅਸੀਂ ਵੀ ਪੈਣ ਲੱਗੇ ਸੀ, ਮੈਂ ਕਿਹਾ ਚਲੋ ਇੱਕ ਕੋਲ ਹੀ ਕਰ ਲਈਏ, ਫਰੈਂਡ ਨੂੰ ਯਾਦ ਕਰ ਲਈਏ।
ਹਾਂਜੀ, ਹਾਂਜੀ। ਬਿਲਕੁਲ!
ਹਾਂਜੀ। ਹੋਰ, ਬਸ ਵਧੀਆ ਜੀ। ਅੱਜ ਜੀ ਅਸੀਂ ਕਾਲੇ ਚਨੇ ਬਣਾਇਏ ਸੀ, ਮੇਰੇ ਹਸਬੈਂਡ ਨੂੰ ਨਾ, ਬਹੁਤ ਪਸੰਦ ਆ।
ਓਕੇ।
ਹਾਂਜੀ।
ਸਹੀ ਗੱਲ ਹੈ, ਜੋ ਪਸੰਦ ਹੋਣਾ ਸੀ ਨਾ ਹਜ ਵਿੰਨ ਮੂ ਮ ਚ
ਹਾਂਜੀ- ਹਾਂਜੀ ਬਿਲਕੁਲ ਜੀ। ਅਸੀਂ ਏਦਾਂ ਹੀ ਕਰਦੇ ਜੀ। ਜਿਹੜੇ ਸਬਜ਼ੀ ਹਸਬੈਂਡ ਕਹਿ ਦਿੰਦੇ, ਬਣਾ ਦਿੰਦੇ, ਹੂੰ
ਸਹੀ ਹੈ। ਹੋਰ, ਦੱਸੋ?
ਹੋਰ, ਬਸ ਸਭ ਵਧੀਆ ਜੀ, ਬਸ ਛੁੱਟੀਆਂ- ਛਾਟੀਆਂ ਹੈਗੀਆਂ, ਬੱਚਿਆਂ ਦੀ ਬਸ ਲੇਟ ਸ਼ੇਟ ਉੱਠਣਾ, ਖਾਣਾ- ਪੀਣਾ ਬਸ ਇਹੀ ਹੈ, ਹੋਰ ਕੁਛ ਕੰਮ ਹੀ ਨਹੀ ਹੁੰਦਾ।
ਛੁੱਟੀਆਂ'ਚ ਕਿੱਥੇ ਜਾਣਡੇ ਹੋ, ਤੁਸੀਂ?
ਨਹੀਂ ਜੀ, ਛੁੱਟੀਆਂ'ਚ ਕਿਤੇ ਨਹੀਂ ਜਾ ਰਹੇ, ਇਸ ਵਾਰੀ।
ਨਾਨਕੇ ਬੱਚਿਆਂ ਦੇ
ਨਹੀਂ ਜੀ, ਨਹੀਂ ਨਾਨਕੇ ਹੁਣ ਨਾ ਮੰਮੀ ਹੁਨੀ ਦੂਰ ਸ਼ਿਫਟ ਹੋ ਗਏ ਤੇ, ਟ੍ਰੇਨ ਦਾ ਸਫ਼ਰ ਸਾਨੂੰ ਵਧੀਆ ਨੀ ਲੱਗਦਾ, ਗਰਮੀ ਬਹੁਤ ਹੁੰਦੀ। ਹਾਂਜੀ ਤਾਂ, ਨਹੀਂ ਗਏ।
ਚਲੋ ਜਾਣਾ ਚਾਹੀਦਾ, ਫੇਰ ਵੀ।
ਹਾਂਜੀ‌ ਜਾਣਾ ਚਾਹੀਦਾ, ਪਰ ਇਸ ਵਾਰ ਮਨ ਹੀ ਨਹੀਂ ਹੈਗਾ, ਜਾਣ ਦਾ ਨਾ
ਓਕੇ ਹੁਣ ਰੱਖੜੀ ਆ ਰੀ, ਅੱਗੇ ਜੁਲਾਈ ਤੋਂ ਬਾਅਦ
ਹਾਂਜੀ। ਹਾਂਜੀ। ਰੱਖਣੀ ਤਾਂ ਜਾਵਾਂਗੇ ਜੀ, ਜ਼ਰੂਰ ਕਿਉਂਕਿ ਮੇਰੇ ਦੋ ਭਰਾ ਨੇ ਜੀ, ਮੈਂ ਕੱਲੀ- ਕੱਲੀ ਭੈਣ ਆਂ ਤੇ, ਫੇਿਰ ਮੈਨੂੰ ਜਾਣਾ ਜ਼ਰੂਰ ਪੈਂਦਾ ਵਾ।
ਸ ਜਾਣਾ ਪੈਣਾ ਵੀ ਜੀ ਬਿਲਕੁਲ
ਹਾਂਜੀ ਹਾਂਜੀ
ਟਰਾਏ ਕਰਤਾ ਹਾਡੇ
ਹੰਜੀ
ਤੁਹਾਡੇ ਭਰਾ ਕੀ ਕਰਦੇ।
ਮੇਰੇ ਭਰਾ ਦੋਨੇ ਜੀ ਡਰਾਈਵਰ ਗੱਡੀਆਂ ਚਲਾਉਦੇ।
ਟਰੱਕ।
ਨਹੀਂ ਨਹੀਂ ਗੱਡੀ ਗੱਡੀ
ਗੱਡੀ ਚਲਾਉਂਦੇ ਜੀ।
ਗੱਡੀ ਚਲਾਉਂਦੇ। ਹਾਂਜੀ।
ਫੈਮਲੀ ਗੱਡੀ।
ਹਾਂਜੀ ਹਾਂਜੀ ਫੈਮਲੀ ਗੱਡੀ।
ਚਲੋ ਵਧੀਆ ਗੱਲ ਹੈ ਜੀ।
ਹਾਂਜੀ।
ਹੋਰ ਬਸ ਵਧੀਆ ਜੀ।
ਬਰਤਨ ਚ ਖੜਕ ਰਹੇ ਆ ਕੀ ਕਰ ਰਹੇ ਤੁਸੀਂ।
ਉਹ ਮੈਂ ਥੋੜ੍ਹਾ ਜਿਹਾਨਾ ਜਿਵੇਂ ਉਹ ਸਬਜ਼ੀ ਸੁਬਜੀ ਕੱਢ ਕੇ ਰੱਖਣੀ ਹੁੰਦੀ ਨਾ ਫਰਿੱਜ ਚ ਤੇ ਭਾਂਡੇ ਖਾਲੀ ਕਰ ਰਹੀ ਸੀ।
ਅੱਛਾ ਅੱਛਾ ਗਰਮੀ ਆ ਅੱਜ ਕੱਲ ਬਹੁਤ
ਗਰਮੀ ਹਾਂਜੀ ਗਰਮੀ ਹੈਗੀ। ਆ ਤੇ ਖਰਾਬ ਹੋ ਜਾਂਦੀ ਸਬਜ਼ੀ।
ਓਕੇ ਓਕੇ ਠੀਕ ਹੈ ਜੀ ਠੀਕ ਹੈ। ਸਹੀ ਹੈ ਅਗਲੇ ਦਿਨ ਖ਼ਰਾਬ ਹੋ ਜਾਂਦੀ ਸਬਜ਼ੀ।
ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੈਗੀ ਆ ਉਹ ਆਪਾਂ ਖ਼ਰਾਬ ਨੀ ਨਾ ਕਰ ਸਕਦੇ ਕਿਉ ਸਵੇਰੇ ਟਿਫਨ ਪੈਕ ਹੁੰਦਾ ਵਾ ਹਮ ਟਿਫਨ ਪੈਕ ਕਰਨਾ।
ਹੁਣ ਆਪਾਂ ਸਵੇਰੇ ਸਵੇਰੇ ਤਾਜ਼ੀ ਸਬਜ਼ੀ ਵੀ ਨਹੀਂ ਬਣਾ ਸਕਦੇ।
ਟਾਈਮ ਨੀ ਹੈ ਜੀ ਕਦੇ ਕੋਲ
ਹਾਂਜੀ। ਚਲੋ ਟਾਈਮ ਵੀ ਹੋਵੇ ਪਰ ਮਤਲਬ ਸਬਜ਼ੀਆਂ ਬਣਦੀਆਂ ਨਹੀਂ ਹੈਗੀਆਂ। ਚਲੋ ਇਹ ਟਾਈਮ ਤੋਂ ਨਿਕਲ ਹੀ ਜਾਂਦਾ ਸੀ ਕੱਢੀਏ ਤਾਂ ਓਦਾਂ ਦੀ ਕੋਈ ਗੱਲ ਨੀ ਟਾਈਮ ਵਾਲੀ। ਬੰਦਾ ਬੰਦਾ ਸਵੇਰੇ ਬਣਾ ਹੀ ਸਕਦਾ ਵਾ ਸਬਜ਼ੀ। ਕਿਉਂਕਿ ਮੇਰੇ ਹਸਬੈਂਡ ਲੇਟ ਹੀ ਜਾਂਦੇ ਆ ਨੌ ਵਜੇ ਤੱਕ ਹਾਂਜੀ ਹਾਂਜੀ ਹਾਂਜੀ। ਜੀ ਐਸ ਟੀ ਓਫਿਸ ਲੱਗੇ ਮੇਰੇ ਹਸਬੈਂਡ।
ਓਕੇ ਓਕੇ ਓ ਠੀਕ ਹੈ ਜੀ ਠੀਕ ਹੈ।
ਹਾਂਜੀ, ਹਾਂਜੀ। ਹਮ।
ਵਧੀਆ ਜੀ ਵਧੀਆ
ਹਾਂਜੀ ਤਾਂ ਪਰ ਇਹ ਹੈ ਕਿ ਚਲੋ ਜਦੋਂ ਸਬਜ਼ੀ ਹੁੰਦੀ ਹੈ ਫੇਿਰ ਆਪਾਂ ਤਾਜ਼ੀ ਬਣਾ ਕੇ ਕੀ ਕਰਨੀ ਹਨਾ ਫੇਰ ਉਹ ਜਿਹੜੀ ਬਣੀ ਹੁੰਦੀ ਉਹ ਫੇਰ ਕੋਈ ਖਾਂਦਾ ਦਨੀ
ਹਾਂ ਨ ਸਵੀਰ ਗਮਦੀ ਟਿਫਨੈ ਟਫਿਨ ਵਗੈ '
ਹਾਂਜੀ
ਜੀ ਬਿਲਕੁਲ
ਹਾਂ ਤਾਂਹੀ ਨਹੀਂੀ ਬਣਾਉਂਦੀ ਬਸ ਮੈਂ ਇਹ ਰੀਜ਼ਨ ਹੈ ਕਿਉਂਕਿ ਮੈਂ ਬਣਾ ਕੇ ਦੇਖੀ ਆ ਨਾ ਫਿਰ ਜਿਹੜੀ ਬ ਹੁੰਦੀ ਹੈ ਪਹਿਲਾਂ ਵਾਲੀ ਉਹ ਕੋਈ ਖਾਂਦਾ ਹੀ ਨਹੀਂੀ ਸਕ ਜੀ ਜਿਹੜੀ ਨਵੀਂ ਸਬਜ਼ੀ ਬਣਦੀ ਆ ਸਾਰੇ ਉਓਹੀ ਮੰਗਦੇ ਫੇਿਰ
ਦੀ ਮਹਿੰਗਾਈ ਵੀ ਬਹੁਤ ਹੈਗੀ ਅੱਜ ਕੱਲ੍ਹ ਦੋ ਦੋ ਤਿੰਨ ਦੋ ਦੋ ਤਿੰਨ ਤਨ ਸਬਜ਼ੀ ਕਿੱਥੇ ਬਣਾਉਣ ਲੱਗਾ ਬੰਦਾ ਤੇਲ ਮਹਿੰਗਾ ਪੈਟਰੋਲ ਮਹਿੰਗਾ ਡੀਜ਼ਲ ਮਹਿੰਗਾ ਸਬਜ਼ੀ ਵਾਲਾ ਤੇਲ ਮਸਟਰਡ ਓਲ ਉਹ ਮਹਿੰ ਗਾ
ਹਾਂਜੀ ਹਾਂਜੀ ਸਹੀ ਹੈ
ਕਿਉਂ ਮਹਿੰਗਾ ਸਭ ਕੁਛ ਮਹਿੰਗਾ ਹੁਣ ਤਾਂ ਹਾਂਜੀ
ਹਮ ਹੁਣ ਤੁਹਾਨੂੰ ਪਤਾ ਹਸਬੈਂਡ ਲੋਕ ਇਨੀ ਜਲਦੀ ਸਵੇਰੇ ਉੱਠ ਕੇ ਕੰਮਾਂ ਤੇ ਜਾਣਾ ਸ਼ਾਮ ਨੂੰ ਵਾਪਿਸ ਆਉਣਾ ਕਿੰਨਾ ਔਖਾ ਹੁੰਦਾ ਨਾ ਫੇਿਰ ਆਪਾਂ ਚੀਜ਼ਾਂ ਵੇਸਟ ਕੁਛ ਨਹੀਂ ਕਰ ਸਕਦੇ ਹੋ
ਬਿਲਕੁਲ ਬਿਲਕੁਲ ਜੀ ਵੇਸਟ ਕ ਕਰਨੀ ਇਹਦਾ ਆਪਣੇ ਖਰਚੇ ਸਬਜ਼ੀ ਪੀਏ ਉਹੀ ਆਪਣੇ ਸਵੇਰੇ ਕਮਾਈਣ ਦੀਏ
ਸਵੇਰੇ ਕੰਮ ਆ ਜਾਂਦੇ ਹਾਂਜੀ, ਹੂੰ ਨਾਲੇ ਜਿਹੜਾ ਘਾਟਾ ਵੱਧਦਾ ਰਹਿ ਜਾਂਦਾ ਉਹ ਆਪਾਂ ਬਾਅਦ ਚ ਕੁੱਛ ਬਣਾ ਲੈਂਦੇ ਥੋੜਾ ਬਹੁਤਾ
ਹਾਂ ਸਹੀ ਹੈ ਜੀ, ਸਹੀ ਹੈ।
ਹਾਂਜੀ,
ਫਾਲਤੂ ਖਰਚ ਕਿਉਂ ਕਰਨਾ ਗੈਸ ਫਕੂਗੀ ਤੇਲ ਲੱਗੇਗਾ, ਮਿਰਚ ਹਲਦੀ, ਨਮਕ, ਮਿਰਚ ਸਾਰਾ ਕੁਛ
ਹਾਂਜੀ ਪਤਾ ਹੀ ਨਾ ਅਸੀਂ ਦੋ ਤਿੰਨ ਟਾਈਮ ਦੀ ਇਕੱਠੀ ਬਣਾ ਲੈਂਦੇ, ਤਿੰਨ ਵੀ ਨਹੀਂ ਦੋ ਟਾਈਮ ਲੱਗ ਜਾਂਦੀ ਆ। ਜਿਵੇਂ ਰਾਤ ਨੂੰ ਬਣਾ ਲਈ ਅੱਜ ਅਸੀਂ ਕਾਲੇ ਚਨੇ ਬਣਾਏ ਸੀ ਜੀ ਹੁਣੇ ਤਾਂ ਦੱਸਿਆ ਸੀ ਤੁਹਾਨੂੰ।
ਅੱਛਾ -ਅੱਛਾ ਹਾਂ ਭੁੱਲ ਗਿਆ ਸੀਗਾ ਜੀ, ਹਾਂਜੀ- ਹਾਂਜੀ -ਹਾਂਜੀ।
ਖਾਲੀ ਕਾਲੇ ਚਨੇ ਬਣਾਏ ਸੀ ਜਾਂ ਵਿੱਚ ਵਗੈਰਾ ਕੁਛ ਹੋਰ ਕੁਛ ਪਾਇਆ ਸੀਗਾ।
ਨਹੀਂ ਜੀ ਮੈਂ ਤਾਂ ਨੋਰਮਲੀ ਬਣਾਣੀ ਹੁੰਦੀ ਆਂ, ਜੇ ਬਲਕਿ ਅ ਜਿਹੜਾ ਗਰਮ ਮਸਾਲਾ ਪਾਂਦੇ ਆ ਉਹ ਵੀ ਨੀ ਸੀਗਾ। ਉਹ ਖ਼ਤਮ ਹੋ ਗਿਆ ਸੀ ਹਾਂਜੀ। ਕੱਲ ਹਸਬੈਂਡ ਸਮਾਨ ਤਾਂ ਲੈ ਕੇ ਆਏ ਸੀ ਰਾਸ਼ਨ। ਪਰ ਉਹ ਯਾਦ ਹੀ ਨਹੀਂ ਰਿਹਾ। ਜੇ ਉਹਨਾ ਨੂੰ ਫਿਰ ਕਹੀਏ ਦੁਬਾਰਾ ਫਿਰ ਗੁਸ ਗੁਸਾ ਕਰਦੇ।
ਓਕੇ, ਓਕੇ ਹਾਂ ਸਹੀ ਹੈ, ਅੱਜ- ਕੱਲ ਦੀ ਇਹ ਵੀ ਇੱਕ ਵਾਰ ਦੱਸਦੋ ਵੀ ਇਹ ਕੁਛ ਲੈ ਕੇ ਆਣਾ ਬਾਹਰੋਂ। ਵਾਰ- ਵਾਰ ਨਹੀਂ ਜਾ ਸਕਦਾ ਬੰਦਾ ਦ ਦੁਬਾਰਾ ਦੁਕਾਨ ਤੇ।
ਹਾਂਜੀ ਫੇਰ ਡਰਦੇ ਮਾਰੇ ਅਸੀੇ ਦੱਸਿਆ ਵੀ ਨੀ ਫੇਰ ਬੋਲੂਗੇ ਗੁੱਸੇ ਕਰੂਗੇ ਹਾਂਜੀ ਫਿਰ ਸਿੰਪਲ ਹੀ ਬਣਾ ਲਿਆ ਇੱਦਾਂ ਹੀ ਬਸ ਹਾਂਜੀ। ਹੁੰਦਾ ਕੀ ਹੈ ਨਮਕ ਮਿਰਚ ਮਸਾ ਉਹ ਮਸਾਲਾ ਤਾਂ ਹੈ ਹੀ ਨਹੀਂ ਸੀ। ਸਿੰਪਲ ਪਿਆਜ ਫਿਰ ਤੇ ਨਮਕ ਮਿਰ ਅੱਛਾ ਬਸ ਇੱਦਾਂ ਹੀ ਬਣਾ ਤੇ ਸਿੰਪਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਚੰਗਾ,
ਓਕੇ ਜੀ,